ਹਾਂ, ਹੈਲੋ
ਹੈਲੋ, ਹਾਂਜੀ
ਹਾਂਜੀ, ਜਾਣ ਦੇ
ਵਧੀਆ -ਵਧੀਆ ਤੁਸੀਂ ਦੱਸੋ
ਬਸ, ਠੀਕ
ਹੋਰ, ਕੀ ਕਰਦੇ
ਕੁਛ ਨੀ ਬਸ ਚਾ ਪਾਨੀ ਪੀ ਲਿਆ ਹੁਨ।
ਅੱਛਾ-ਅੱਛਾ।
ਹੂੰ, ਹੋਰ ਆਗੇ ਤੁਸੀਂ ਵਾਪਸ ਪਿੰਡ।
ਹਾਂਜੀ-ਹਾਂਜੀ ਆ ਗਏ ਅਸੀਂ ਹੋ ਗਏ ਦੋ ਕ ਦਿਨ। ਹੋਰ ਤੁਸੀਂ ਦੱਸੋ, ਕੀ ਕਰਦੇ ਬੱਚੇ।
ਬਸ ਖੇਡਣ ਦੇ ਆ, ਟਿਊਸ਼ਨ ਤੋਂ ਵੀ ਛੁਟੀਆਂ ਮੈਡਮ ਜੀ। ਏਨਾਂ ਦੀ ਸਰਬੈਕਲ ਹੋਏਆ ਨਾਲੇ ਮੈਂ ਕਰੇਗੀ, ਹਾਂਜੀ ਹਾਂ
ਸਈ
ਕਰ ਲਿਆ ਕੰਮ ਬੱਚਿਆਂ ਨੇ।
ਹਾਂਜੀ ਡੇ ਕਰਨਾ ਅਜੇ ਕੰਪਲੀਟ ਤੇ ਨਈ ਹੋਏਆ ਹਜੇ ਡੇ।
ਅੱਛਾ, ਹੋਰ ਨੀ ਜਾਨਾ ਕਿਤੇ ਹੁਨ ਛੁਟੀਆਂ ਚ।
ਹਾਂਜੀ।
ਹੋਰ ਨੀ ਜਾਨਾ ਕਿਤੇ ਛੁੱਟੀਆਂ ਚ ਹੁਨ।
ਛੁੱਟੀਆਂ ਚ ਵੇਖੋ ਲਾਸਟ ਜੀ ਤੇ ਵੇਖਾਂਗੇ ਜੇ ਲਾਗੇਆ ਫੇਰ ਚੱਕਰ ਤੇ।
ਛੱਛਾ
ਹੂੰ, ਹਾਂ ਠੀਕ ਆ ਹੁਨ। ਦਸ ਦਿਨ ਬਾਦ ਓਨਾਂ ਨੇ ਕਿਆ ਸੀ ਹੁਨ ਜਿੱਦਣ ਅਸੀਂ ਆਏ ਸੀ ਉਦਨ ਵਿਖਾ ਕੇ ਆਈ ਆਂ।
ਮੈਂ ਜਦ ਫੇਰ ਰੋਟੀ ਬਨਾਨੀ ਕੌਨ ਬਨਾਂਦਾ ਵਾ। ਰੋਟੀ ਕੌਨ ਬਨਾ ਕੇ ਦਿੰਦਾ।
ਰੋਟੀ ਓ ਅਲੱਗ ਫੇਰ ਓ ਕਰ ਦਿੰਦੇ ਆ।
ਆਹੋ ਤੜਕਾ ਨੀ ਨਾ ਲੱਗਦਾ ਜਦੋਂ ਅੱਖ ਦਾ ਪ੍ਰੇਸ਼ਨ ਹੋਏ।
ਆਹ ਨਈ ਤੜਕਾ ਨੀ ਓਦਾਂ ਸਬਜ਼ੀ ਤੇ ਮੈਂ ਵੀ ਦੋ ਕ ਬਨਾ ਆਈ ਸੀ ਤੇ ਓਦਾਂ ਓ ਅਲਗ ਹੈਗੇ ਆ। ਤਾਇਆ ਜੀ ਕੇ ਘਰੇ ਓ ਰੈਂਦੇ ਆ ਤੇ ਓ ਓਨਾਂ ਨੂੰ ਕਿਆ ਸੀ ਕੱਲ ਓ ਬਨਾ ਗਏ ਸੀ ਸਬਜ਼ੀ। ਆਟਾ ਊਟਾ ਗੁੰਨ ਗੇ ਫਿਰ ਫੁਲਕੇ ਲਾ ਲਏ ਸੀ ਸ਼ੈਦ
ਮੈਂ ਕੰਮ ਆਲੀ ਰੱਖ ਲੈਨੀ ਐ ਥੋੜੇ ਦਿਨਾਂ ਵਾਸਤੇ
ਹੈਂ
ਕੰਮ ਆਲੀ ਰੱਖ ਲੈਨੀ ਆ, ਥੋੜੇ ਜੇ ਦਿਨ ਵਾਸਤੇ
ਕੰਮ ਵਾਲੀ ਜੇੜੀ ਪੈਲਾਂ ਆਂਦੀ ਸੀ ਓ ਆਪਨੇ ਵੱਲੋ ਤਾਂ ਏਹੀ ਸੋਚੇਆ ਚੱਲ ਜੇੜੀ ਝਾੜੂ ਝੂੜੂ ਕਰਕੇ ਜਾਂਦੀ ਆ ਓਨੂੰ ਕਵਾਂਗੇ ਵੀ ਹੋਰ ਲੈ ਲੈ ਪੈਸੇ ਤੇ ਚੱਲ ਕੰਮ ਕਰਜਿਆ ਕਰੀਂ, ਤੇ ਓ ਹੱਟ ਹਟਗੀ ਕੈਂਦੀਆਂ ਸੀ ਅਜੇ ਝੋਨਾ ਲੌਣਾ ਵਾਂ ਆ ਮੀਨਾ ਤੇ ਤੁਸੀਂ ਇੱਕ ਮੀਨਾ ਕਰਵਾ ਲੋ ਕਿਸੇ ਕੋ। ਤੇ ਓ ਤਾਂ ਕਰਕੇ ਔਖਾ ਹੋ ਗਿਆ ਕੰਮ ਹੁਨ।
ਹੁਨ ਤੇ ਕੋਈ, ਹੁਨ ਔਂਦੀ ਕੰਮ ਆਲੀ ਕੋਈ।
ਹੋਰ ਪਿੰਡੋ ਕੀ ਕੀਤਾ ਤਾਂ ਹੈਗਾ ਸ਼ੈਦ ਪਤਾ ਵੇਖੋ ਹੁਨ ਆਊਗੀ ਈ ਤੇ ਫੇਰ ਈ ਐ ਨਾ। ਔਖਾ ਈ ਐ ਅਜੇ ਤੇ।
ਹੋਰ ਤੁਸੀਂ ਸਨਾਓ
ਬੱਸ ਤੋਰ ਨੀ ਐ ਬੱਸ।
ਸੇਤਾਂ ਕਿੱਦਾਂ ਠੀਕ ਆ।
ਹਾਂ
ਠੀਕ ਆ।
ਹਾਂਜੀ ਸੇਤਾਂ ਠੀਕ ਆ।
ਵਦੀਆ-ਵਦੀਆ ਸਾਰੇ ਠੀਕ ਆ, ਗਏ ਝੋਨਾ ਲੌਨ। ਹੂ
ਠ ਤੇ ਤੈਨੂੰ ਨਾ ਆਨੇ ਮੁਡੇ ਦਾ ਵੀਆਹ ਕੀ ਨਣਾਨ ਨੇ ਮੁੰਡੇ ਦਾ ਵੀਆਹ ਦੇਤਾ
ਕੀ ਦੇ ਤਾਂ
ਮੈਂ ਕਿਹਾ ਨਣਾਨ ਨੇ ਮੁੰਡੇ ਦਾ ਵਿਆਹ ਦੇੇਤਾ ਹੈਗਾ
ਨਹੀਂ ਨਹੀਂ ਅਜੇ ਨਹੀਂ ਅਜੇ ਹੁਣ ਵੇਖੋ ਜਦੋਂ ਕਿਤੇ ਆਊਗਾ ਮੁੰਡਾ ਫੇਰੀ ਈ ਆ ਅਜੇ ਤਾਂ ਨਹੀਂ ਕੋਈ ਵੀ ਉਹ ਅਮੈਰੀਕਾ
ਅੱਛ ਅੱਛਾ
ਹੂ ਵੇਖੋ ਹੁਣ
ਹੈਂ
ਹੋਰ ਘਰ ਪਰਿਵਾਰ ਠੀਕ ਸਾਰੇ
ਹਾਂਜੀ ਹਾਂਜੀ
ਠੀਕ ਹੈ ਠੀਕ ਅੱਜ ਸਬਜ਼ੀ ਲੱਗੇ ਆਲੂ ਨਿਊਟਰੀ ਬਣਾਉਣ ਆਲੂ ਧਰੇ ਐ ਉਬਾਲਣੇ ਹੂ ਤੇ ਕੀ ਬਣਾਇਆ ਅੱਛਾ ਅੱਛਾ ਹੁਣ ਰਾਤ ਨੂੰ ਬਲਾਵਾਂਗੇ ਨਾਲ ਚੌਲ ਤੇ ਹੈਂ
ਕੇਹਾ ਕੀ
ਆਵਾਜ਼ ਨਹੀਂ ਕਲੀਅਰ ਆਉਣ ਡਈ
ਮੈਂ ਕਿਆ ਕੀ ਕਹਿ ਰਹੇ ਓ?
ਮੈਂ ਕਿਆ ਚੌਲ ਬਨਾਵਾਂਗੇ ਨਾਲ ਸਬਜ਼ੀ ਨਾ, ਗਰਮੀ ਦੇ ਵਿੱਚ
ਜੀ।
ਹੂ
ਤੇ ਫਿਰ ਜਿਦਾ ਝੋਨਾ ਲਾਦੇ ਬੰਦੇ ਤੇ, ਉਨਾਂ ਦੀ ਰੋਟੀ ਵੀ ਤੁਹਾਡੇ ਘਰੋ ਜਾਂਦੀ?
ਨਈ, ਨਈ ਰੋਟੀ ਨਈ, ਉਨਾਂ ਨੂੰ ਕੱਲੀ ਚਾਹ।
ਅੱਛਾ।
ਹੂ
ਰੋਟੀ ਤੇਰੇ ਘਰੋਂ ਲੈ ਕੇ ਆਂਦੇ
ਨਈ ਰੋਟੀ ਓ ਜਿੱਦਾਂ ਵੀ ਉਨਾਂ ਦਾ ਜਿਹੜਾ ਮੇਨ ਹੁੰਦਾ ਬੰਦਾ ਜਿਹੜਾ ਓ, ਓਚੋ ਨਾਨੀ ਨਾਲ ਲਾਉਦਾ, ਫਿਰ ਓ ਕੱਲੀ ਰੋਟੀ ਬਣਉਦਾ ਉਸ ਸਵੇਰੇ, ਸ਼ਾਮ ਫਿਰ ਉਹਨਾਂ ਨੂੰ ਰੋਟੀ ਪਹੂਚਾ ਦਿੰਦਾ
ਅੱਛਾ।
ਗਲੀ ਚ ਲੈ ਆਉੁਦਾ
ਕੀ ਲੈਂਦੇ, ਇੱਕ ਕਿੱਲੇ ਦਾ ਕਿੰਨਾ ਰੇਟ ਲੈਂਦੇ
ਪਤਾ ਨਈ ਇਸ ਵਾਰੀ, ਪੰਤਾਲੀ ਸੌ ਸ਼ਾਇਦ ਕਹਿਣ ਇੱਕ ਕਿੱਲੇ ਦਾ
ਹੂ ਗਰਮੀ ਵੀ ਬੜੀ ਆ ਬਾਹਰ ਆ ਨਾ
ਆਹੋ
ਬਾਕੀ ਵੇਖੋ ਵੇਰਕਾਂ ਬਹੁਤ ਆਏ ਆ ਦੂਰ- ਦੂਰ ਚੱਲਣ ਡਿਆ ਕੰਮ, ਕੰਮ ਚੱਲਣ ਡਿਆ ਜਲਦੀ- ਜਲਦੀ ਕਈਆਂ ਨੇ ਤੇ ਲਾ ਲਏ, ਕਿੰਨੇ ਦਿਨਾਂ ਦੇ।
ਅੱਛਾ- ਅੱਛਾ ਅੱ ਸੱਚ ਨਾ, ਮੈਂ ਤੁਹਾਡੇ ਨਾਲ ਗੱਲ ਕਰਨੀ ਹੀ, ਮੈਂ ਨਾ ਕਿ ਨੇ ਮੈਨੂੰ ਦੱਸਿਆ ਕੀ ਐਨ ਟੀ ਟੀ ਨਹੀਂ ਹੁੰਦੀ ਜੇੜੀ ਨਰਸਰੀ ਟੀਚਰ ਟ੍ਰੇਨਿੰਗ। ਕਹਿੰਦੀ ਉਹ, ਨਰਸਰੀ ਟੀਚਰ ਟ੍ਰੇਨਿੰਗ।
ਹੁੰ-ਹੁੰ।
ਓ ਕੋਰਸ ਵੀ ਕਰਲੋ, ਹਾਂ ਓ ਕੋਰਸ ਕਰਲੋ ਤਾ ਨਾਲੇ ਇਹ ਚੀਜ ਦਾ ਕਹ ਰਈ ਗੌਰਮੈਂਟ। ਜੋਬ ਕਢਦੀ ਐ ਤੇ ਤੈਂਨੂੰ, ਰੱਖਣਗੇ ਓ ਵਾਲਾ। ਕੀ ਮਤਲਬ ਫਾਰਮ ਭ
ਤਾ ਹੀ।
ਸਮਜ
ਮੈਨੂੰ ਵੀ ਕਿਆ ਹੀ ਕਏ ਨੇ।
ਨਾ-ਨਾ ਕੱਲ, ਕੱਲ ਕਿ ਪਰਸੋਂ ਕਿਤੇ ਪਰਸੋਂ ਗਈ ਹੀ। ਤੇ ਮੈਨੂੰ ਰਸਤੇ ਚ ਮੇਰੀ ਫਰੈਂਡ ਹੀ ਵਾਕਫ ਸਾਡੇ ਲਾਗੇ ਰਹਿੰਦੀ ਤੇ ਓ ਮਿਲੀ ਤੇ ਪੇਪਰ ਦੇਣ ਜਾਣ ਦੀ, ਮੈਂ ਕਿਹਾ ਤੁਸੀਂ ਕਹਦਾ ਪੇਪਰ ਪੇਪਰ ਦੇਣ ਚੱਲੇ, ਕਹਿੰਦੀ ਮੈਂ ਐਨ ਟੀ ਟੀ ਕਰਾਣੀ ਆ, ਓਦਾਂ ਓ ਟੀਚਰ ਆ ਪੜਾਉਂਦੀ ਹੈ। ਚਲੋ ਮੈਂ ਕਿਹਾ ਤੁਹਾਨੂੰ ਕਿੰਨੇ ਕਿਆ ਹੁਣ, ਕਹਿੰਦੀ ਮੇਰੀ ਸਕੂਲ ਦੀ ਪ੍ਰਿੰਸੀਪਲ ਮੈਡਮ ਤੇ ਉਨੇ ਮੈਨੂੰ ਕਿਆ ਕਿ ਤੁਸੀਂ ਐਨ ਟੀ ਟੀ ਕਰਲੋ।
ਓਦੇ ਚ ਮਿਕਸ ਕਰ ਲਈ। ਆਹ, ਨਈ ਐਨ ਟੀ ਟੀ ਵਧੀਆ ਮੈਨੂੰ ਵੀ ਕਿਸੇ ਨੇ ਕਿਹਾ ਸੀ ਛੇ ਮਹੀਨੇ ਦਾ ਹੀ ਹੁੰਦਾ ਵੇ। ਉਹ ਤੁਹੀ ਕਰਲਓ, ਸਾਲ ਦਾ
ਸਾਲ ਦਾ।
ਤੇ, ਆ ਇੱਕ
ਵਧੀਆ, ਮੈਂ ਕਿਹਾ ਚਲੋ ਵੇਖਦੇ ਹਾਂ, ਟਰਾਈ ਕਰਕੇ।
ਨਹੀਂ ਮੈਨੂੰ ਵੀ ਕਿਹਾ ਸੀ, ਮੇਰੀ ਨਨਾਨ ਨੇ ਵੀ ਕਿਹਾ ਸੀ ਇੱਕ- ਦੋ ਵਾਰੀ ਮੈਨੂੰ ਏਦਾਂ। ਬੀ
ਜਿੜੀ ਟੀਚਰ ਆ ਤੁਹਾਡੀ ਨਨਾਨ, ਟੀਚਰ ਆ ਇੱਕ ਗਵਰਮੈਂਟ।
ਹਾਂ- ਹਾਂ ਟੀਚਰ ਆ ਉਹਨੇ ਮੈਨੂੰ ਕਿਹਾ ਹੀ ਕਹਿੰਦੀ ਕਰਲਓ ਮਤਲਬ ਜਿੱਦਾਂ ਦੋ ਹਜ਼ਾਰ ਸਤਾਈ ਚ ਇਲੈਕਸ਼ਨ ਤੋਂ ਪਹਿਲਾਂ ਸ਼ਾਇਦ ਆਊਗਾ। ਬਕੰਸੀ ਤੇ ਉਦੋਂ ਭਰ ਲਿਓ, ਉੱਥੇ ਲੈ ਜਾਉ।
ਹੂੰ ਮੈਂ ਨਾ ਇੱਕ ਸਾਰ ਹੈਗੇ ਆ ਮੈਂ ਉਹਨਾਂ ਨਾਲ ਗੱਲ ਕਰੂੰਗੀ। ਉਹ ਮੈਂਨੂੰ ਕਹਿੰਦੇ ਕਿ ਸਾਟੀਫਿਕੇਟ ਵੀ ਬਣਉਣਾ ਹੋਵੇ ਤੇ ਉਹ ਵੀ ਬਣ ਜਾਏਗਾ ਜੇ ਕਿਸੇ ਨੇ ਬਣਵਾਉਣਾ ਹੋਵੇ ਤੇ।
ਅੱਛਾ- ਅੱਛਾ ਹਾਂ ਤਾਂ ਪੁੱਛ ਲਈ ਸਕੋ ਓਹ ਤਾਂ ਸਭ ਸਭ ਤੋਂ ਵਧੀਆ, ਹੂੰ।
ਚਲੋ ਵੇਖਦੇ ਹਾਂ ਬਾਕੀ, ਜੋ ਕਿਸਮਤ।
ਹਮ ਆਹੋ ਉਹੀ ਕਿਸਮਤ ਤੇ ਬਾਕੀ ਡਿਪੈਂਡ ਕਰਦਾ ਕੀ ਹੈ।
ਹੋਰ ਸੁਣਾਓ?
ਹੋਰ ਵਧੀਆ- ਵਧੀਆ ਤੁਸੀਂ ਦੱਸੋ?
ਬਸ ਠੀਕ ਆ। ਹੋਰ, ਬੱਚੇ ਕੀ ਕਰਦੇ?
ਬੱਚੇ ਇੱਕ ਛੋਟਾ ਸੁੱਤਾ ਜੇ, ਤੇ ਵੱਡੀ ਇੱਥੇ ਬਾਹਰ ਆ।
ਅੱਛਾ-ਅੱਛਾ।
ਹੂੰ, ਬਸ ਕੁੱਝ ਖਾਣ ਨੂੰ ਦੇਦੋ, ਖਾਣ ਨੂੰ ਦੇਦੋ, ਸ਼ੁਕਰ ਆ ਸਕੂਲ ਲੱਗਣਗੇ ਤੇ ਸਕੂਲੇ ਜਾਣਗੇ
ਆ ਮੈਂ ਨਾ ਸਵੇਰੇ ਆਲੂ ਵਾਲੀ ਰੋਟੀ ਬਣਾਈ ਤੇ ਦਕਸ਼ ਨੂੰ ਲਾ ਕੇ ਦਿੱਤੀ ਇਹ ਖਾਂਦਾ, ਧਨੀਏ-ਧੁਨੀਏ ਤੋਂ ਬਿਨਾਂ ਖਾਂਦਾ ਤੇ ਮੈਂ ਕਿਹਾ ਹੁਣ ਖਾਲ ਲਾ, ਇੱਕ ਪਰੌਠੀ ਇੱਕੋ ਈ ਖਾਧੀ, ਨਹੀਂ ਮੰਮਾ ਮੇਰਾ ਢਿੱਡ ਭਰ ਗਿਆ ਤੇ ਮੇਰੀ ਗਿਆਰਾਂ ਕੁ ਵਜੇ ਨਾ ਮੰਮਾ ਮੈਨੂੰ ਭੁੱਖ ਲੱਗੀ, ਕੁੱਛ ਹੈਗਾ ਖਾਣ ਨੂੰ ਮੈਂ ਕਿਹਾ ਇੱਕ ਪੈਕਟ ਪਿਆ ਨੈਟ ਖਾ ਦਾ, ਉਹ ਖਾ ਲਾ, ਉਹ ਖਾ ਲਿਆ ਮੁੜਕੇ ਫੇਰ ਮੈ ਲੰਮੇ ਪੈਗੀ, ਫੇਰ ਉਹ ਨੇ ਅੰਬ ਖਾ ਲਿਆ, ਖੜਗੀ ਫੇਰ ਮੰਮਾ ਜੀ, ਹੈਗਾ ਖਾਣ ਨੂੰ ਫੇਰ ਓ ਚੋਕਲੇਟ ਖਾਧੀ
ਮੈਨੂੰ ਵੀ ਜਦੋਂ ਬਾਰ-ਬਾਰ ਕਹਿੰਦੀ ਮੈਂ ਕਹਿੰਨੀ ਹੁੰਨੀ ਮੈਨੂੰ ਖਾਲਾ
ਮੁੜਕੇ ਫੇਰ ਮੈਨੂੰ ਕਹਿੰਦਾ ਟੈਂਨ ਰੁਪੀਸ ਦੇਦੋ, ਮੈਂ ਮੈਗੀ ਲੈ ਵਾਂ ਮੈਂ ਕਿਹਾ ਧੁੱਪ ਦੋਪਹਿਰ ਲੱਗੀ ਹਜੈ ਨੀ ਜਾਣਾ, ਮੈਨੂੰ ਭੁੱਖ ਬੜੀ ਲੱਗੀ, ਮੈਂ ਕਿਹਾ ਮੈਂ ਪਰੌਠੀ ਲਾ ਦਿੰਨੀ ਆ ਚਾਹ ਨਾ ਜਾਂ ਕਿੱਦਾਂ ਹਣਾ, ਦਹੀਂ ਨਾ ਖਾਲਾ ਫੁਲਕਾ, ਉਹ ਨੀ ਮੈਂ ਖਾਣਾ ਮੈਨੂੰ ਟੈਨ ਰੁਪੀਸ ਦੇ ਦੋ। ਹਮ।
ਆਹੋ ਖਾਣ ਚੀਜ਼ੀਆਂ ਦੀ ਭੁੱਖ ਆ, ਹੋਰ ਰੋਟੀ ਦੀ ਥੋੜ੍ਹੀ ਭੁੱਖ, ਹਾਡੀ ਨੇ ਵੀ ਸਵੇਰੇ ਮਤਲਬ ਰੋਟੀ ਰੋਟੀ ਨੀ ਕਹਿੰਦੀ ਖਾਣੀ ਤੇ ਮੈਨੂੰ ਪੂੜੀਆਂ ਬਣਾ ਕੇ ਦਓ, ਉਹ ਖਾਧੀਆਂ ਫਿਰ ਮੈਨੂੰ ਪਾਸਤਾ ਬਣਾ ਦੋ, ਫਿਰ ਨਮਕੀਨ ਖਾਧਾ ਤੇ ਦੁੱਧ ਨੀ ਮੈਂ ਪੀਣਾ, ਤੇ ਫੇਰ ਕਦੇ ਪਾਪਾ ਕੋ ਬਿਸਕੁਟ ਲੈ ਲਏ, ਕਦੇ ਕੁਛ ਲੈ ਲਿਆ ਹੁਣ ਮੈਨੂੰ ਫੇਰ ਭੁੱਖ ਲੱਗੀ ਤੇ ਮੈਂ ਕਿਹਾ ਦੁੱਧ ਪੀਲਾ ਤੇ ਨਹੀਂ ਦੁੱਧ ਦੀ ਨੀ ਭੁੱਖ ਪੀਣ ਦੀ ਨੀ ਭੁੱਖ ਲੱਗੀ, ਖਾਣ ਦੀ ਲੱਗੀ ਤੇ ਮੈਂਹ ਪਰੌਂਠੀ ਬਣਾ ਦਿੰਨੀ ਆ ਨਹੀਂ, ਮੈਨੂੰ ਫਰੈਂਚ-ਫਰਾਈਸ ਬਣਾ ਕੇ ਦਉ ਤੇ ਮੈਂ ਕਿਹਾ ਉਹ ਤੇ ਨੀ ਬਣਨੇ ਹੁਣ, ਸਵੇਰੇ ਵੀ ਪੂੜੀਆਂ ਖਾਧੀਆਂ ਫੇਰ ਤੂੰ ਪੇਟ 'ਚ ਦਰਦ ਕਹਿਨੀ ਹੋਣ ਲੱਗ ਜਾਂਦੀ ਹੁਣ ਪਰੌਂਠੀ ਖਾਧੀ
ਤੇ ਵੱਖਰੀਆਂ-ਵੱਖਰੀਆਂ ਆਈਟਮਾਂ ਇਹਨਾਂ ਨੂੰ ਬਣਾ ਕੇ ਦਿੰਦੇ ਰਹੋ, ਬਸ ਹਮ। ਅੱਛਾ ਜੀ।
ਸ਼ੁਕਰ ਹੋਊ, ਸਕੂਲ ਲੱਗੂਗਾ
ਹੋਰ, ਚਲੋ ਕਰੋ ਕੰਮ-ਧੰਦਾ ਫਿਰ ਤੇ ਸ਼ਾਮ ਮੈਂ ਨਾ ਪਤਾ ਕਰਦੀ ਆ, ਐਂਟੀ ਕੀ ਕਲਾਸ ਕੀ ਸਿਸਟਮ ਆ? ਫੇਰ ਤੁਹਾਨੂੰ ਦੱਸਾਂਗੀ ਜੇ, ਦੇਖ ਲਿਓ, ਤੁਹੀਂ ਵੀ ਕਰਨਾ ਹੋਵੇ
ਕੋਈ ਨੀ, ਕੋਈ ਕਰਕੇ ਪਤਾ ਦੱਸ ਦਿਓ ਫਿਰ, ਜਿੱਦਾਂ ਵੀ ਹੋਊਗਾ ਵੇਖਾਂਗੇ।
ਮੈਂ ਉਹਨਾਂ ਸਰ ਨੂੰ ਵੀ ਪੁੱਛਦੀ ਆ, ਉਹਨਾਂ ਨੂੰ ਵੀ ਬੜੀ ਨੌਲੇਜ ਹੁੰਦੀ ਕਿ ਕੀ ਲੱਗਦਾ ਨਿਕਲਣਗੀਆਂ ਵਕੈਂਸਿਆ, ਕੀ ਸਿਸਟਮ ਆ, ਹਨਾ?
ਹਾਂਜੀ-ਹਾਂਜੀ। ਚਲੋ, ਕੋਈ ਨੀ ਪੁੱਛ ਲਿਓ, ਫਿਰ ਦੱਸ ਦਿਓ, ਓਕੇ। ਓਕੇ, ਸ਼ਾਸੀ ਕਾਲ।